ਜ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
ਕੀ ਹਾਲ ਚਾਲ ਤੁਹਾਡੇ
ਹਾਂਜੀ ਵਧੀਆ ਤੁਸੀ ਠੀਕ ਹੋ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਹਾਂਜੀ ਹਾਂਜੀ ਸਭ ਠੀਕ ਨੇ
ਚਲੋ ਵਧੀਆ ਹੋਰ ਕੀ ਕਰਦੇ ਪਏ ਸੀ
ਬਸ ਬੈਠੇ ਰਹੇ ਸੀ ਤੇ ਬੱਚੇ ਜਿੱਦ ਕਰਦੇ ਪਏ ਸੀ ਮੋਮੋਸ ਵਗੈਰਾ ਖਿਲਣ ਚੱਲੋ ਸਪਰਿੰਗ ਰੋਲ ਮੈਂ ਮਨਾ ਕਰਦੇ ਵੀ ਸੀ ਮੈਂ ਕਿਹਾ ਨਹੀਂ
ਹਮ ਉਹ ਤਾਂ ਹੈ ਹੀ ਇਹੀਓ ਹਾਲ ਹੈ ਬੱਚਿਆਂ ਦਾ ਨਾ ਬਾਹਰ ਦੀਆਂ ਚੀਜ਼ਾਂ ਇਹਨਾਂ ਨੂੰ ਜ਼ਿਆਦਾ ਚੰਗੀਆਂ ਲੱਗਦੀਆਂ ਨੇ
ਹਾਂ ਉਹੀ ਉਹ ਤੇ ਹੋਰ ਸਾਨੂੰ ਸਮਝ ਨ ਆਉਂਦੀ ਹੈ ਨਾ ਬੇਕਾਰ ਹੈ ਤਾਂ ਮੈਦਾ ਵਗੈਰਾ ਹੀ ਹੁੰਦਾ ਸਾਰਾ ਮੋਮੋ
ਉਹ ਤੇ ਹੈ ਹੀ ਉਹੀ ਨਾ ਬੱਚਿਆਂ ਨੂੰ ਸਮਝ ਨੀ ਕੀ ਬੱਚਿਆਂ ਨੂੰ ਖਾਣ ਦਾ ਵੀ ਬੜਾ ਮਤਲਬ ਰਹਿੰਦਾ ਹੈ। ਘਰ ਦਾ ਖਾ ਖਾ ਕੇ ਨਾ ਉਹ ਬੋਰ ਵੀ ਹੋ ਜਾਂਦਾ ਹੁ ਕੀ ਕਰੀਏ ਬੱਚਿਆਂ ਨੂੰ ਖਿਲਾਉਣਾ ਵੀ ਪੈਂਦਾ ਥੋੜ੍ਹਾ ਬਹੁਤ ਤੇ ਬਾਹਰ ਅੱਛੀ ਜਗਾ ਦੀ ਤੁਸੀਂ ਖਿਲਾ ਸਕਦੇ ਹੋ ਗਲ ਹਦੀ ਕਹਿੰਦੀ ਜਗ੍ਹਾ ਵੀ ਆਉਂਦੀ ਹੈ ਅੱਜ ਕੱਲ੍ਹ ਹਰ ਲੋਕਾਂ ਨੇ ਨਾ ਦੂਸਰੇ ਲੋਕਾਂ ਹੋਮੋਸ ਦੀ ਰੇੜੀ ਹਰ ਜਗ੍ਹ ਲੋਕਾਂ ਨੇ ਖੋਲ ਲਤੀਆਂ ਹੁਣ ਮੈਦਾ ਨੇ ਮੈਦਾ ਘੱਟ ਹੀ ਖਿਲਾਣਾ ਚਾਹੀਦਾ ਬੱਚਿਆਂ ਨੂੰ ਮੈਦੇ ਦੇ ਇਲਾਵਾ ਕੁਚੋਰ ਵੀ ਚੀਜ਼ਾਂ ਹੁੰਦੀਆਂ ਅਸੀਂ ਬਾਹਰ ਉਹ ਵੀ ਖਿਲਾ ਸਕਦੇ ਹਾਂ
ਹਾਂਜੀ ਹਾਂਜੀ, ਪਰ ਹਾਂ ਇਹ ਹਾਂਜੀ ਹਾਂਜੀ, ਪਰ ਇਹ ਵੀ ਨਾ ਆਪਾਂ ਸਾਡੇ ਵੀ ਸ਼ੋਪ ਤੇ ਚਲੇ ਜਾਵਾਂਗੇ ਜਾਂ ਕਿਸੇ ਹੋਟਲ ਤੇ ਚਲੇ ਜਾਵਾਂਗੇ। ਸਾਨੂੰ ਕੀ ਪਤਾ ਹ ਕਿੰਨੀ ਸਫ਼ਾਈ ਰੱਖੀ ਦੀ ਉਹਨਾਂ ਨੇ
ਇਹ ਗੱਲ ਤੋਂ ਹੈ ਹਾਈਜੀਨਿਕ ਨੀ ਹੁੰਦਾ ਬਾਹਰ ਜਾ ਕੇ ਹ ਮਨਟੇਨ ਨ ਕਰਦੇ ਉਹ ਲੋਕ
ਹਾਂ ਉਹੀ ਹੋ ਤੇ ਆਪਾਂ ਘਰ ਜੋ ਚੀਜ਼ ਬਣਾਣੀ ਹੈ ਉਹ ਉਹ ਚੀਜ਼ ਜ਼ਿਆਦਾ ਵਧੀਆ ਰਹਿਣੀ ਹੈ ਤੁਸੀਂ ਬਣਾਉਦੇ ਹੋ ਘਰ ਟਰਾਈ ਕਰਦੇ ਹੋ ਮੋਮੋ ਵਗੈਰਾ
ਹਾਂ ਮੈਂ ਟਰਾਈ ਕੀਤੇ ਸੀ ਬਟ ਅੱਛੇ ਬਣੇ ਸੀ ਤੇ ਬੱਚਿਆਂ ਨੂੰ ਵੀ ਅੱਛੇ ਲੱਗੇ ਸੀ ਬਟ ਮੈਂ ਟਰਾਈ ਕੀਤੀ ਸੀ ਉਹ ਵੀ ਬਣੇ ਸੀ ਤੇ ਬੱਚਿਆਂ ਨੂੰ ਚਾਹੀਦਾ ਸੇਮ ਬਾਹਰ ਦਾ ਟੇਸਟ ਉਹ ਵੱਡਿਆਂ ਨੂੰ ਵੀ ਚਾਹੀਦਾ ਸੇਮ ਬਾਹਰ ਦਾ ਟੇਸਟ ਅਸੀਂ ਉਹ ਟੇਸਟ ਕਿੱਥੋਂ ਲਾਈਏ ਉਹ ਚੀਜ਼ਾਂ ਪਾਉਂਦੇ ਆ ਬਾਹਰ ਦੀ ਬੜੇ ਬੜੇ ਮਸ ਮਸਾਲੇ ਤੇ ਅਸੀ ਨੀ ਪਾਉਂਦੇ ਆਪਣੀ ਘਦੇ ਅੰਦਰ ਜੋ ਵੀ ਲਿਮਟਿਡ ਮਸਾਲੇ ਹੁੰਦੇ ਆ ਘਰ ਦੀ ਚੀਜ਼ਾਂ ਪਾ ਕੇ ਬਣਾਉਂਦੇ ਬਣਾ ਲੈਣੇ ਹਾਂ ਤੇ ਮੈਂ ਵੀ ਟ੍ਰਏ ਕਰਨੀ ਆ ਬਾਹਰ ਚੀਜ਼ਾਂ ਆਉਂਦੀਆਂ ਉਹ ਘਰ ਦੇ ਅੰਦਰ ਬਣਾ ਕੇ ਖਿਲਾਵਾਂ ਸਭ ਨੂੰ ਤੇ ਉਹੀ ਹੈ ਨਾ ਕਿ ਕਦੀ ਕਦੀ ਤਾਂ ਇਹੀ ਹੁੰਦਾ ਬਸ ਨਾ ਹੀ ਬਣਾਓ ਤੇ ਭਾਰ ਦਾ ਹੀ ਖਾਇਓ ਇਹ ਚੀਜ਼ ਆਲਸ ਜਿਹਾ ਵੀ ਹੁੰਦਾ ਬਟ ਅਸੀਂ ਹੈਲਦੀ ਚੀਜ਼ ਹੈ ਵੀ ਬੜੀਆ ਬਣਾ ਲੈਂਣੇੇ ਹ ਇਹ ਜੀ ਕਰਨੀ
ਅੱਛਾ ਅੱਛਾ ਤੇ ਤੁਸੀਂ ਅ ਮੋਮੋਸ ਵਗੈਰਾ ਬਣਾਉਣ ਦੀ ਰੈਸਪੀ ਕੁਛ ਸ਼ੇਅਰ ਕਰੋਗੇ ਤੁਹਾਨੂੰ ਕੁਛ ਹੈ ਆਈਡੀਆ ਕਿਉਂਕਿ ਮੈਂ ਤਾਂ ਘੱਟ ਵੱਧਦੀ ਬਣਾਉਦੀ ਹਾਂ
ਮੈਂ ਤਾਂ ਦੇਖੋ ਇਹ ਵੀ ਕੱਟ ਬਣਾਉਂਦੀ ਹਾਂ ਮੈਂ ਤਾਂ ਹੁਣ ਗਰਮੀਆਂ ਜਿਵੇਂ ਚੱਲ ਰਹੀਆਂ ਨਾ ਤੇ ਮੈਂ ਹੁਣ ਆਮ ਪੰਨਾ ਬੜਾ ਬਣਾਉਾਨਦੀ ਹਾਂ ਜੋ ਘਰ ਘ ਬਣਾਦੀ ਹ ਹਾਂਜੀ ਮੈਂ ਬਾਹਰ ਦਾ ਬਿਲਕੁਲ ਨੀ ਖਰੀਦਣੀ ਆ ਤੇ ਘਰ ਦੇ ਅੰਦਰ ਮੈਂ ਕਿਵੇਂ ਬਣਾਾਨਦੀ ਹਾਂ ਅੰਬੀਆਂ ਨੂੰ ਉਬਾਲ ਕੇ ਨਾ ਸੀਟੀਆਂ ਲਾ ਕੇ ਚੀਨੀ ਵੀਨੀ ਪਾ ਕੇ ਉਹਦੇ ਅੰਦਰ ਨਾ ਉਹਨੂੰ ਗ੍ਰਾਇੰਡ ਕਰਕੇ ਅੱਛੇ ਹਾਂ ਗ੍ਰਾਇੰਡ ਕਰਕੇ ਉਹ ਨਹੀਂ ਹਾਂ ਇੱਕ ਡੇਢ ਕਿਲੋ ਮੈਂ ਲੈ ਕੇ ਨਾ ਤੇ ਮੈਂ ਸੀਟੀਆਂ ਲਗਾ ਕੇ ਉਹਨੂੰ ਚੀਨੀ ਪਾ ਕੇ ਨਾ ਤੇ ਮੈਂ ਗ੍ਰਾਇਡ ਕਰ ਅੰਬੀਆਂ ਘਰ ਕਿ ਉਹਨੂੰ ਮੈਂ ਨਮਕ ਪਾ ਕੇ ਤੇ ਭੁੰਨਿਆ ਜੀਰਾ ਪਾ ਕੇ ਤੇ ਚਾਟ ਮਸਾਲਾ ਹਲਕਾ ਜਿ ਪਾ ਕੇ ਨਾ ਉਹਨੂੰ ਸਟੋਰ ਕਰ ਲੈਂਨ ਹਾਂ ਤੇ ਮੈਂ ਸਟੋਰ ਕਰਕੇ ਕਹਿੰਦਾ ਅਸੀਂ ਤਿੰਨ ਚਾਰ ਦਿਨ ਤੱਕ ਉਹਨੂੰ ਸਾਰਾ ਦਿਨ ਪੀਂਦੇ ਰਹਿੰਦੇ ਆਾਂ ਇੱਕ ਇੱਕ ਸੀ ਤੇ ਹਾਂ ਮੈਂ ਡਰਿੰਕ ਜਿਆਦਾ ਬਣਾਾਨ ਬਣਾਉਦੀ ਹਾਂ ਕਰਦੇ ਅੰਦਰ ਨਾ ਮੈਂ ਖਾਂ ਹਾਂ ਮੈਂ ਇਹੋ ਜਿਹੀਆਂ ਚੀਜ਼ਾਂ ਮੈਦਾ ਮੂਦਾ ਦੀਆਂ ਤ ਮਹਿੰਗੀ ਬਣਾਉਂਦੀ ਆ। ਤੇ ਡਰਿੰਕ ਮੈਂ ਇਹ ਜਿ ਸਾ ਤੇ ਅਈਓ ਬਨਦਾ। ਤੁਸੀਂ ਕੀ ਬਣਾਉਦੇ ਹੋ ਘਰ ਦੇ ਅੰਦਰ ਹੋਮਮੇਡ ਚੀਜ਼ਾਂ ਕੀ ਬਣਾਉਂਦੇ ਹੋ?
ਅ ਬੇਟੇ ਨੂੰ ਬਸਾ ਦੇ ਗੋਦ ਕਤੀਰਾ ਹਨਾ। ਜੋ ਹੁੰਦਾ ਨਾ ਸਵੇਰੇ ਉਹ ਜ਼ਰੂਰ ਮੈਂ ਰਾਤੀ ਭਿਗਾਉਂਦੀ ਹਾਂ ਤੇ ਬਸ ਉਹਨੂੰ ਫੇਰ ਫਿਰ ਦੁੱਧ ਇਚ ਰੋਬਜਾ ਪਾ ਕੇ ਉਹ ਦੁੱਧ ਪਾ ਕੇ ਬਸ ਓਹੀਓ ਠੰਡਾ ਕਰਕੇ ਚਈਲਡ ਕਰਕੇ ਦੇ ਦਿੰਦੀ ਹਾਂ ਬਾਕੀ ਆਮ ਪੰੰਨਾ ਮੈਂ ਬੜਾ ਘੱਟ ਬਣਾਇਆ। ਇਸ ਹੱਥ ਨੀ ਪਾਇਆ ਮੈਂ।
ਅੱਛਾ ਤੇ ਗੋਂਦ ਕਤੀ ਪੀ ਲਿਆ ਮੈਂ ਵੀ ਰਾਤੀ ਪੀਗੋ ਕੇ ਨਾ ਮੈਂ ਤੇ ਰੋਬਜ਼ਾ-ਰੁਬਜਾ ਪਾ ਕੇ ਨੋਰਮਲ ਦੁੱਧ ਦੇ ਅੰਦਰ ਹੀ ਮੈਂ ਪਾਣੀ ਦੇ ਅੰਦਰ ਹੀ ਪੀ ਜਾਂਣੀ ਹਾਂ। ਹਾਂ ਤੋ ਇਹਵੇ ਜਿਹੀਆਂ ਚੀਜ਼ਾਂ ਮੈਂ ਘਰ ਦੇ ਅੰਦਰ ਕਰ ਲੈਂਦੀ ਹਾਂ। ਤੇ ਹੁਣ ਘਰ ਦੇ ਅੰਦਰ ਅਸ ਹੁਣ ਰਾਤੀ ਮੂੰਗ ਦਾਲ ਪਿਗੋ ਕੇ ਅਸੀਂ ਚਿੱਲੇ-ਵਿਲੇ ਵੀ ਬਣਾ ਲੈਂਨੇ ਹਾਂ ਤੇ ਸੂਜੀ-ਬੂਜੀ ਦਾ ਇਸਤੇਮਾਲ ਅਸ ਜਿਆਦਾ ਕਰਨੇ ਆ ਤੇ ਇਹ ਚੀਜ਼ ਨਾ ਹੈਲਦੀ ਰਹਿੰਦੀ ਆ ਹੈਲਦੀਆ ਰਹਿੰਦੀਆਂ ਤੇ ਘਰ ਦੀਆ ਉਹ ਸਾਰੀ ਹਰੀਆਂ ਸਬਜ਼ੀਆਂ ਬਣਾ ਤੇ ਸਾਰੇ ਪਾਲਕ-ਪੂਲਕ ਬਣਾਉਂਦੇ ਆ ਤੇ ਪਾਰ ਦਾ ਨਾ ਘੱਟ ਹੀ ਖਾਂਨੇ ਆ। ਮਹੀਨੇ ਚ ਇੱਕ ਜਾਂ ਦੋ ਵਾਰੀ ਹੋ ਜਾਵੇ ਤਾਂ ਅਸੀਂ ਬਾਹਰ ਜਾ
ਸਹੀ-ਸਹੀ ਗੱਲ ਅਵੋਇਡ ਹੀ ਕਰਨੀੇ ਬਾਹਰ
ਦੇਖੋ ਉਹ ਕਿਵੇਂ ਬਣਾ ਰਹੇ ਬਾਹਰ ਦੇ ਲੋਕੀ ਤੇਲ-ਵੇਲ ਕੀ ਯੂਜ ਕਰਦੇ ਸਾਨੂੰ ਪਤਾ। ਅਸੀਂ ਪੁੱਛਾਂਗੇ ਨਾ ਕਿਸੇ ਚੀਜ਼ ਸ ਮੌ ਸਮ ਜਿਹੜੀ ਖਾਵਗੇ। ਉਹ ਉਹਦੇ ਕੋਲ ਪੁੱਛਣਗੇ ਤੁਸੀਂ ਜੇ ਤੇਲ ਕਿਹੜਾ ਯੂਜ ਕਰਿ ਹੋ ਤੁਸੀਂ ਤੇਲ ਚੇਂਜ ਕਰਦੇ ਹੋ ਉਹ ਕਹਿੰਦੇ ਹਾਂਜੀ-ਹਾਂਜੀ ਸਭ ਕਰ ਦੇ ਸਭ ਲੇਕਿਨ ਹਮੇ ਉਹ ਤਾਂ ਸਭ ਝੂਠ ਬੋਲਦੇ ਹਨਾ ਉਹ ਲੋਕ ਨਾ ਉਹਨਾਂ ਦੇ ਹਾਥ ਕਿਤਨੇ ਗੰਦੇ ਹੁੰਦੇ ਨੇ ਹਸੀ ਹਾਂ ਕਿਵੇਂ-ਕਿਵੇਂ ਉਹਨਾਂ ਦੇ ਕੋਲ ਪਸੀ ਨਾ ਆ ਰਿਹਾ ਹੈ। ਅ ਹਾਈ ਸਾਫ਼ ਸਫ਼ਾਈ ਨ ਤੇ ਫ ਉਹੀ-ਉਹੀ ਹੱਥ ਉਸਦੇ ਨਾਲ ਆਲੂ ਭਰਦੇ ਨੇ। ਕੀ ਕਰਦੇ ਨੇ ਤੇ ਇਹੀਓ ਤੋਂ ਬਿਮਾਰੀਆਂ ਬਣਾਉਂਦੇ ਨੇ।
ਗੱਲ ਹੈਗੀ ਹੈ ਬਾਹਰ ਤਾਂ ਬਿਲਕੁਲ ਨੀ ਖਾਣਾ ਚਾਹੀਦਾ ਪਰ ਬੱਚੇ ਨਾ ਛੋਟੇ ਬੱਚੇ ਉਹ ਅਕਸਰ ਜਿਦ ਕਰੀ ਪੈਂਦੇ ਆ ਸਾਡੀ ਪੋਤੀ ਉਹ ਤਾਂ ਕਹਿੰਦੀ ਮੇਰਾ ਖਾਣੇ ਹੀ ਮੋਮੋਸ ਹੈ ਦਾਦੀ ਮੇਰੇ ਕੋਲ ਮੋਮੋਸ ਹੀ ਖਾਣੇ ਹੈ।
ਉਹਨੂੰ ਨੀ ਪਤਾ ਨਾ ਕਿ ਕਿਵੇਂ ਬਣਾ ਰਹੇ। ਇਹ ਤਾਂ ਸਾਨੂੰ ਲੋਕਾਂ ਨੂੰ ਪਤਾ ਉਹ ਥੋਡੇ ਬੜੇ ਹੋ ਕੇ ਨੌਲੇਜ ਆਏਗੀ ਤਾਂ ਉਹਨਾਂ ਨੂੰ ਅਕਲ ਆਏਗੀ ਕਿ ਬਾਰ ਦੀਆਂ ਚੀਜ਼ਾਂ ਤੇ ਘਰ ਦੀਆਂ ਚੀਜ਼ਾਂ ਤੇ ਕੀ ਡਿਫਰੈਂਸ ਹੈ ਉਹਨਾਂ ਨੂੰ ਤਦ ਈ ਪਤਾ ਚਲੇਗਾ ਹੁਣ ਛੋਟੇ ਛੋਟੇ ਬੱਚਿਆਂ ਨੂੰ ਇਹੀਓ ਹੈ ਕਿ ਬਾਹਰ ਦੀਆਂ ਚੀਜ਼ਾਂ ਦੇਖ ਲਈ। ਅੱਜ ਕਲ੍ਹ ਤੇ ਰੇਰੀਆਂ ਵੀ ਦੇਖੋ ਹੁਣ ਕਿ ਸੋਹਣੀਆਂ ਸੋਹਣੀਆਂ ਬਣ ਗਈਆਂ ਘਾਟਾ ਦੇ ਡਾਈਵ ਅਟਰ੍ਰੈਕਸ਼ਨ ਕਰਦੇ ਆ ਲੋਕਾਂ ਦਾ ਟਰੈਕਸ਼ਨ ਐਟਕਸ਼ਨ ਹੋਵੇ ਕੀ ਕਸਟਮਰ ਆਏ, ਹਾਂ ਭਾਵੇ ਹੂੰ।
ਹੁਣ ਸਾਨੂੰ ਕੀ ਪਤਾ ਤੁਸੀਂ ਕਿਸ ਤਰ੍ਹਾਂ ਬਣਾਇਆ ਇਹਨਾ ਨ ਮੋਮੋਸ ਨਹੀਂ ਮੈਦਾ ਆਟਾ ਕਿਸ ਤਰ੍ਹਾਂ ਲਗ
ਖੇ ਨੇ ਉਹ ਤੇ ਹੈ ਹੀ ਪਾਣੀ ਕਿਹੜਾ ਯੂਜ ਕੀਤਾ ਤੁਸੀਂ ਉਹ ਕੋਈ ਆਰੋ ਦਾ ਪਾਣੀ ਉਹੀ ਨਾ ਕਿੰਨੀ ਪੇਟਾਂ ਨੂੰ ਕਿੰਨੀ ਬਿਮਾਰੀਆਂ ਲੱਗਦੀ ਯੈੱਸ ਪਾਣੀ ਦੇ ਚੱਕਰ ਦੇ ਅੰਦਰ ਪੇਟ ਇਨਫੈਕਸ਼ਨ ਹੋ ਜਾਏ ਤੇ ਕੀ ਹੋ ਜਾਵੇ।
ਪਾਣੀ ਹੈ ਵੀ ਸਹੀ ਨੀ ਹੈ ਦਿੱਲੀ ਦਾ ਪਾਣੀ ਬੜਾ ਹੀ ਹੈਵੀ ਪਾਣੀ ਆ, ਸਮਝ ਹੀ ਨਹੀਂੀ ਆਉਂਦਾ ਸਾਨੂੰ ਤੇ ਸਚ ਠੀਕ
ਉਹ ਤੇ ਹੈ ਹੀ ਬਟ ਇ ਹੈ ਨਾ ਕਿ ਬਾਹਰ ਦੇ ਲੋਕ ਕਿ ਨਾ ਪਾਣੀ ਆਰੋ ਦਾ ਪਤਾ ਨੀ ਕਿਵੇਂ ਯੂਜ ਕਰਦੇ ਹੈ। ਕਿਉਂਕਿ ਪਾਣੀ ਯੂਜ ਕਰ ਰਹੇ ਆ ਉਹ ਬਿਮਾਰੀਆਂ ਪੈਦਾ ਕਰਦੇ ਨੇ ਸਾਨੂੰ ਤ ਇਹੀਓ ਕ ਅਪ ਇਹੀੋਉ ਚੀਜ਼ ਹੈ ਨਾ ਕਿ ਅਸੀਂ ਘਰ ਦੇ ਅੰਦਰ ਬਣਾਈਏ ਬਾਹਰ ਏਹ ਜੋ ਵੀ ਚੀਜ਼ ਹੈ ਅਸੀਂ ਕਰ ਦੇ ਅੰਦਰ ਯੂਟਿਊਬ ਅੱਜ ਕਲ ਫੋਨਾਂ ਚ ਅੰਦਰ ਸਾਰੀਆਂ ਚੀਜ਼ਾਂ ਬਣਾਉਣਾ ਸਿ ਖਾਂਦੇ ਨੇ ਤੁਸੀਂ ਕਿਵੇਂ ਬਣਾ ਸਕਦੇ ਹੋ ਤੇ ਤੁਸੀਂ ਆਪਣਾ ਸਮਾਨ, ਹੂੰ ਉਹਨਾਂ ਦੇ ਨਾਲ ਬੜਾ ਸੁੱਖ ਹੋ ਗਿਆ ਤੁਸੀਂ ਕੋਈ ਵੀ ਚੀਜ਼ ਦੇਖੋ ਘਰ ਦੇ ਮਸਾਲੇ ਜੋ ਹੋ ਨਾ ਉਹੀਉ ਪਾ ਦਿਓ ਉਹਦੇ ਨਾਲ ਵੀ ਤੁਹਾਨੂੰ ਅਲੱਗ ਹੀ ਸ ਸਵਾਦ ਆਏਗਾ। ਇਹੋ ਜਿਹਾ ਨਹੀਂ ਕਿ ਤੁਸੀਂ ਤਾਂਨੂੰ ਬਾਹਰ ਜਵਾਂ ਸਵਾਨ ਸਵਾਦ ਸਵਾਦ ਆਏਗਾ। ਥੋੜਾ ਸਵਾਦ ਥੋੜਾ ਜਹਾ ਚੇਜ਼ ਹੋਏਗਾ। ਬਟ ਐ ਮਨ ਨੂੰ ਸ਼ਾਂਤੀ ਮਿਲੇਗੀ ਅਸੀਂ ਕਰ-
ਘਰ ਬਣਾਇਆ ਹਾਂ ਸਾਫ਼ ਸੁਥਰਾ ਬਣਾਇਆ ਕੋਈ ਗੰਦੇ ਗੁੰਦੇ ਹਥ ਨਹੀਂ ਲੱਗ
ਕੀਤਾ ਘਰ ਦੀ ਹੈ ਸਾਰੀ ਸਾਫ਼ ਸਫ਼ਾਈ ਦੇ ਨਾਲ ਅੱਛੇ ਤਰੀਕੇ ਦੇ ਨਾਲ ਬਣਾਇਆ ਤੇ ਖਾਇਆ ਭਾਵੇ ਇੱਕ ਨੰਬਰ ਸਵਾਦ ਘੱਟ ਘੱਟ ਆਵੇ ਇਹ ਮਨ ਨੂੰ ਸ਼ਾਂਤੀ ਪਏਗੀ ਕਿ ਸਾਨੂੰ ਕੋਈ ਬਿਮਾਰੀ ਨਹੀਂੀ ਲੱਗੇਗੀ ਆ ਢਿੱਡ ਚਿੰਦਰ ਪੇਟ ਢਡ ਦਰਦ ਨੀ ਹੋਏਗਾ ਤੇ
ਸਹੀ ਗੱਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਮੈਂ ਤੇ ਡਿਸ਼ਿਿਸ ਬਣਾ ਲੈਂਦੀ ਹਾਂ ਥੋੜੀ ਬਹੁਤ ਅ ਸਿੰਧੀ ਕੜੀ ਬਣਾਾਨਦੀ ਹਾਂ ਮੈਂ ਅਸਲ
ਅੱਛਾ ਕਿਵੇ ਕਿਵੇ ਕਿਵੇਂ ਬਣਾਉਂਦੇ ਹੋ ਕੜੀ ਤੁਹਾਡੀ ਤੁਸੀਂ
ਵੈਜੀਟੇਬਲ ਤੁਸੀਂ ਜਿਹੜੀ ਜਿਹੜੇ ਖਾਂਦੇ ਹੋ ਜਹੜ ਪਸੰਦ ਕਰਦੇ ਹੋ ਤੁਸੀਂ ਹਨਾ ਉਹ ਸਾਰੀਆਂ ਲੈ ਲੈਂਦੀਆਂ ਥੋੜੀਆਂ ਥੋੜੀਆਂ ਉਹ ਸਾਰੀਆਂ ਨੂੰ ਕਟ ਲੈ ਨਾ ਬਰੀੀਕ ਬ੍ਰੀਕ
ਹਮ
ਫ ਉਹ ਫਰਾਈ ਕਰਨਾ
ਓਕੇ
ਸਾਈਡ ਤੇ ਰੱਖ ਦਿੋ ਉਸ ਤੋਂ ਬਾਅਦ ਫਿਰ ਤੁਸੀਂ ਅਲੱਗ ਅਹ ਕੜ੍ਹਾਈ ਸੀ ਕੁਕਰ ਜਿਵੇਂ ਤੁਸੀਂ ਬਣਾਉਂਦੇ ਹੋਾ ਉਹ ਤੇਲ ਵਗੈਰਾ ਪਾ ਕੇ ਹਿੰਗ ਜੀਰਾ ਪਾ ਕੇ ਔਰ ਬੇਸਨ ਪਾਣਾ ਉਹਦੇ ਤੁਸੀਂ ਦੋ ਕੜਛੀਆਂ ਪਾ ਲਓ ਹਨਾ ਉਹਨੂੰ ਅੱਛੇ ਤਰ੍ਹਾਂ ਭੁੱਲ ਲੋਓ ਫਿਰ ਸਾਰੇ ਬੇਸਿਕ ਮਸਾਲੇ ਪਾ ਲੋ ਸਾਰੇ ਤੁਸੀਂ ਫੇਿਰ ਉਹਦੇ ਹਾਂ ਹਾਂ ਹਾਂ ਹਾਂ ਸਿੰਪਲ ਮਸਾਲੇ ਪਾਓ ਗਰਮ ਮਸਾਲਾ ਨਾ ਪਾਓ ਸੀ ਬੇਸ਼ ਜ਼ਿਆਦਾ ਗਰਮ ਜਿਹਾ ਹੋ ਜਾਂਦਾ ਤੇ ਨਮਕ ਹਲਦੀ ਮਨਸ ਧਨੀਆ ਬਸ ਇਹ ਕਸੂਰੀ ਮੇਥਿਓ ਹਨਾ ਤੇ ਪਾਣੀ ਪਾ ਕੇ ਇੱਕ ਜਗ੍ਹ ਉਹਨੂੰ ਅੱਛੀ ਤਰ੍ਹਾਂ ਰੇਜੇ ਦਵਾਓ ਫੇਿਰ ਉਸ ਤੋਂ ਬਾਅਦਦੇ ਇਮਲੀ ਦਾ ਖੱਟਾ ਪਾਣਾ ਉਹਦੇ ' ਇਮਲੀ ਹੁੰਦੀ ਨਾ ਇਮਲੀ ਘੋਲ ਕੇ ਰੱਖ ਕੌਲੂੰ ਕਾਫ਼ੀ ਸਾਰੀ ਆਪਾਂ ਨੇ ਹਾਂ ਆਪਾਂ ਨੇ ਖੱਟਾ ਖੱਟਾ ਆਪਾਂ ਨੇ ਉਸੇ ਦਾ ਹੀ ਦੇਣਾ ਇਮਲੀ ਦਾ ਹੀ ਰ ਸਾਰੀਆਂ ਸਬਜ਼ੀਆਂ ਪਾ ਦੋ ਵਿੱਚ ਨਹੀਂ ਨਹੀਂ ਕੜੀ ਉਓਵਲੀ ਛਾਛ ਵਾਲਲੀ ਕ ਅਸੀਂ ਉਹ ਵੀ ਬਨਾਉਂਦੇ ਹਾਂ ਪਰ ਇਹ ਵਾਲਲੀ ਮੇਰੀ ਸਿ ਚ ਛਾਛ ਪਏਗੀ ਹਾਂ ਨਾ ਛਾਛ ਪਏਗੀ ਇਹਦੇ ਚ ਨਾ ਰਜਦਾਂ ਹੀ ਪਏਗੀ ਇਹਦੇ ਚ ਖਾਲੀ ਇਮਲੀ ਦੀ ਖੱਟਾ ਪਏਗਾ ਇਹਦੇ ਚ ਖਾਲੀ ਹਾਂ ਰ ਬਸ ਤੁਸੀਂ ਇਮਲੀ ਦਾ ਖੱਟਾ ਪਾਾਰੋਗੇ ਨਾ ਰਸ ਬਣਾ ਕੇ ਸਾਰਾ ਸਬਜ਼ੀਆਂ ਵਾਲੀ
ਰੀ ਸੀ ਅੱਛਾ ਸਬਜ਼ੀਆਂ ਵਾਲੀ ਕੜੀ ਬਣੇਗੀ ਵੈਜੀਟੇਬਲ ਕੜੀ ਪਕੌੜੀਆਂ ਸ਼ਕੌੜੀਆਂ ਸਦ ਚ ਕੁਛ ਨਹੀਂੀ ਪਾਾਂਗੀ ਅੱਛਾ
ਬਹੁਤ ਟੇਸਟੀ ਹੁੰਦੀ ਹੈ
ਉਹ ਤਾਂ ਲਸਣ ਅਦਰਕ ਪਾ ਦਿੰਦੇ ਹੋ ਤੁਸੀਂ ਇਦਰ ਚ ਕੜੀ ਦੇ ਅੰਦਰ
ਦਸ ਮ ਖੁੱਲਾ ਪਾਓ ਜਿਸ ਤਰ੍ਹਾਂ ਜਿੰਨਾ ਅਸੀ ਹਾਂ ਹਾਂ ਹਰੀਆਂ ਮਿਰਚਾਂ ਅਦਰਕ ਲਸਣ ਪੀਸ ਲਓ ਹਾਂ ਸਭ ਜਿੰਨਾ ਜੋ ਮਰਜ਼ੀ ਵਾਪਸ ਹਾਂ ਹਾਂ ਬਸ ਪਕੌੜੇ ਨੀ ਪੈਣਗੇ ਤੇਦ ਹੀ ਲੱਸੀ ਨ ਪਏ ਨਾ ਖਾਲੀ ਬੇਸਨ ਔਰ ਇਮਲੀ ਨਾਲ ਬਣੇਗੀ ਆ ਕੜੀ
ਅੱਛਾ ਦਹੀਂ ਔਰ ਬੇਸਣ ਤੇ ਇਮਲੀ ਦੇ ਨਾਲ
ਨਹੀਂ ਦਹੀਂ ਨਹੀਂੀ ਪਏਗੀ ਰੈਸ ਦਹੀਂ ਵੀ ਨਹੀ ਪਏਗੀ ਛਾਹਛ ਵੀ ਨਹੀਂੀ ਪਏਗੀ
ਅੱਛਾ ਖ ਖਾਲੀ ਬੇਸਨ ਤੇ ਇਮਲੀ ਦਾ ਪਾਣੀ ਅੱਛਾ ਜੀ ਤੇ ਰਾਤੀ ਪਕੋ ਕੇ ਰੱਖਣੇ ਹੋ ਕੁਛ ਦੂਰ
ਨਾ ਨਾ ਕੁਛ ਨੀ ਇਮਲੀ ਦਾ ਵੈਸੇ ਤੁਸੀਂ ਗਰਮ ਕਰ ਲੋ ਪਾਣੀ ਗਰਮ ਕਰੋ
ਹਾਂਜੀ ਹਾਂਜੀ ਜੀ ਵਧੀਆ ਨੇ ਤੁਸੀਂ ਤੇ ਵਧੀਆ ਬਣਾ ਲੈਂਦੇ ਮੈਂ ਵੀ ਟਰਾਈ ਕਰਾਂਗੇ ਜਰੂਰ ਨਾ ਵਧ ਕਰਦੀ ਚ ਦੇੋ ਅੱਛੀਆਂ ਲੱਗਦੀ ਕਰਦੀਆਂ ਬਣਾਓ ਬਾਹਰ ਐ ਵੀ ਲੱਗਦੀ ਹੈ ਅੰਨੇ ਜ਼ਿਆਦੇ ਪੈਸੇ ਮੰਗਦੇ ਨੇ ਸਬਜ਼ੀਆਂ ਦੇ ਬਣੀ ਬਣਾਈ ਸਬਜ਼ੀ ਕਿੰਨੀ ਬਾਈ
ਮਹਿੰਗੀ ਰ ਨਾਲੇ ਤੁਸੀਂ ਕੀ ਸਾਰੀ ਸਬਜ਼ੀਆਂ ਗਾਜਰ ਏ ਭਿੰਡੀ ਪਾਓ ਤੁਸੀਂਦੇ ਅਰਬੀ ਪਾਓ ਫ ਫਰਾਈ ਕਰਕੇ ਜ਼ਿਆਦਾ ਅਹ ਪਤਾ ਨਹੀਂ ਛੋਟੀ ਨਾ ਕੱਟਣਾ ਥੋੜੀਆਂ ਸਬਜ਼ੀਆਂ ਮੋਟੀਆਂ ਕੱਟਣਾ ਹਨਾ ਗੋਭੀ ਹਾਂਜੀ ਗੋਭੀ ਬਰੋਕਲੀ ਆਲੂ ਗਾਜਰ ਮਟਰ ਸ਼ਿਮਲਾ ਮਿਰਚ
ਅੱਛਾ ਜੀ ਵਧੀਆ ਨੇ ਇਹ ਤੇ ਪਹਿਲੀ ਵਾਰ ਸੁਣਨ ਨੂੰ ਮਿਲਿਆ ਸਾਨੂੰ ਨਾ ਚਲੋ ਹਾਂ ਨ ਕੋਈ ਨੀ ਹੋਮਮੇਡ ਚੀਜ਼ਾਂ ਤੋਂ ਦੇਖੋ ਅੱਛੀਆਂੀਆਂ ਹੁੰਦੀ ਇੱਕ ਦੂਜੇ ਨਾਲ ਪਤਾ ਚੱਲਦੀ ਹੈ ਤੇ ਬਣਾਉਣ ਦਾ ਵੀ ਸ਼ੌਕ ੜਾ ਤੇ ਖਾਣ ਦਾ ਵੀ ਸ਼ੌਕ ਚੜਦੇ ਤੇ ਮੈਨੂੰ ਅੱਛਾ ਲੱਗਦਾ ਨਾਲ ਗੱਲਬਾਤ
ਹਾਂਜੀ ਹਾਂਜੀ ਮੈਨੂੰ ਵੀ ਬਹੁਤ ਅੱਛਾ ਲੱਗਾਿਆ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ